ਕੀ ਹਾਲ?
ਕੱਲ ਮਨਰਾਜ ਵਧੀਆ ਐ ਤੂੰ ਸੁਣਾ ਤੂੰ ਕਿਵੇਂ ਆ?
ਬੋਤ ਵਧੀਆ ਬੜਾ ਚੰਗਾ ਲੱਗਿਆ ਇਨਾਂ ਦਿਨਾਂ ਬਾਅਦ ਤੇਰਾ ਫੋਨ ਸੁਣ ਕੇ।
ਅੱਛਾ ਹੋਰ ਯਾਰ ਮੈਨੂੰ ਤਾਂ ਅੱਜ ਬੜੀ ਯਾਦ ਆਂਦੀ ਪਈ ਸੀ ਤੇਰੀ ਮੈਂ ਕਿਹਾ ਚਲ ਤੈਨੂੰ ਫੋਨ ਨ ਕਰਾਂ ਥੋੜ੍ਹੀ ਦੇਰ ਤੇਰੇ ਨਾਲ ਗੱਲਾਂ ਕਰਾਂ।
ਤੂੰ ਬਹੁਤ ਹੀ ਚੰਗਾ ਕੀਤਾ ਹੈਗਾ। ਹਾਂ ਹੋਰ ਐ ਤਾਂ ਹ ਹੋ ਇੱਕ ਦੂਜੇ ਤੇ ਘਰ ਹੀ ਬੜੇ ਰਹਿੰਦੇ ਸੀ ਸਾਨੂੰ ਤਾਂ ਨਿਕਾਲਣਾ ਈ ਕਿੰਨਾ ਮੁਸ਼ ਕਿਲ ਸੀ ਸਾਰੇ ਦੇ ਸਾਰੇ ਵਾਰੀ ਵਾਰੀ ਚੱਕਰ ਲਾ ਲਾ ਕੇ ਬੁਲਾ ਬੁਲਾ ਕੇ
ਜੇ ਰਾਤੀ ਵੀ ਅਸੀਂ ਨੌ ਨੌ ਦਸ ਦਸ ਵਜੇ ਐਵੇਂ ਸੋਚਦੇ ਸੀ ਨਈ ਆਪਾਂ ਨੀ ਜਾਣਾ ਅਸੀ ਨਈ ਜਾਣਾ ਹੈਨਾ ਅੱਜ ਮੈਨੂੰ ਬੜਾ ਯਾਦ ਆਂਦਾ ਪਿਆ ਸੀ ਮੈਂ ਕਿਹਾ ਦੇਖ ਆਪਾ ਬਚਪ ਪੰਜੇ ਕਿਵੇਂ ਰਹਿੰਦੇ ਸੀ ਦੋਵੇਂ ਕੱਠੇ ਕਦੇ ਵੱਖਰੇ ਹੁੰਦੇ ਹੀ ਨਈ ਸੀ ਮੈਂ ਕਿਹਾ ਹੁਣ ਅਸੀ ਫੋਨ ਤੇ ਵੀ। ਗੱਲ ਨੀ ਕਰ ਸਕਦੇ ਇੰਨੇ ਇੰਨੇ ਦਿਨ ਹੋ ਜਾਂਦੇ ਨੇ।
ਤਾਂ ਏਵੇਂ ਲੱਗਦਾ ਸੀ ਕਿਸੇ ਤਰ੍ਹਾਂ ਤਾਂ ਬਸ ਕੱਠੇ ਹੀ ਕਿਸੇ ਦੇ ਵੀ ਘਰ ਵਿੱਚ ਸੋ ਜਈਏ ਪਰ ਕੱਠੇ ਰਹੀਏ ਰਾਤ ਤੇ ਵੀ ਗੱਲਾਂ ਮਾਰਦੇ ਰਹੀਏ ਤਾਰੇ ਨੂੰ ਵੇਖ ਵੇਖ ਕੇ ਖੁਲਾ ਆਸ
ਹੋਰ ਕੀ ਮੈਂ ਤਾਂ ਸੋਚਦੀ ਸੀ ਮੈਂ ਚੱਲ ਮੈਂ ਕਿਹਾ ਅੱਜ ਤੇਰੇ ਨਾਲ ਗੱਲ ਕਰਦੀ ਆ। ਤੇ ਫੇਰ ਆਪਾਂ ਦੋਵੇਂ
ਹਾਂ ਚੱਲ ਬਣਾ ਲੈਂਦੇ ਆ। ਪ੍ਰੋਗਰਾਮ ਆ ਜਾ ਤੂੰ ਵੀ ਓਥੇ ਪਿੰਡ ਤੇ ਮੈਂ ਵੀ ਆ ਜਾਂਦੀ ਆਂ ਤੇ ਅਪਣੇ ਪੁਰਾਣੇ ਪੁਰਾਣੇ ਦਿਨ ਤਾਜ਼ੇ ਕਰਨੇ ਹੈਗੇ ਨਿਕਾਲ ਤੂੰ ਵੀ ਦੋ ਤਿੰਨ ਦਿਨ ਐਵੇਂ ਤਾਂ ਟਾਈਮ ਕਟੀ ਗਿਆ ਇੰਨਾ।
ਸਹੀ ਗੱਲ ਹੈ ਆਪਾਂ ਨਾ ਦੋਵੇਂ ਹੁਣ ਇਕੱਠੇ ਆਵਾਂਗੇ। ਬਸ ਫੇਰ ਸਾਰੀ ਜਿੱਥੇ ਜਿੱਥੇ ਆਪਾਂ ਜਾਂਦੇ ਸੀ ਜਿੱਥੇ ਖੇਡਦੇ ਸੀ ਖੇਤਾਂ ਚ ਜਾ ਜਾਂਦੇ ਸੀ ਸਾਰੀ ਜਗ੍ਹਾ ਜਾ ਕੇ ਆਵਾਂਗੇ ਦੁਬਾਰਾ ਫਿਰ ਇੱਕ ਇਹ ਹੋ ਜਾਏਗਾ।
ਹਾਂ ਸਾਰੇ ਉਹ ਸਾਰੇ ਉਹੀਓ ਕੰਮ। ਕਰਨੇ ਕ ਜਿਹੜੇ ਅਸੀ ਬਚਪਨ ਵਿਚ ਕਰਦੇ ਹੁੰਦੇ ਸੀ ਨਾ ਬਸ ਓਹੀ ਪੇਡ ਤੇ ਝੂਟੇ ਲੈਣਾ। ਨੇ ਪੀਂਘਾ ਪਾ ਕੇ ਹਾਂ ਪੀਂਘਾ ਤੇ ਸਭ ਕੁਛ ਤੇ ਭੱਜਣਾ, ਦੌੜਨਾ ਤੇ ਉਹ ਅਸੀਂ ਕਿੰਨਾ ਯਾਦ
ਉਹ ਹੁੰਦਾ ਸੀ ਖੂਹ ਸਾਰੇ ਕਹਿੰਦੇ ਸੀ ਤੁਸੀਂ ਨੀ ਵੇਖਣਾ ਡਿੱਗ ਜਾਓਗੇ ਅਸੀਂ ਜਾਣ ਜਾਣ ਕੇ ਉਹਦੇ ਅੰਦਰ ਝਾਂਕ ਝਾਂਕ ਕੇ ਦੇਖਦੇ ਸੀ ਹੈਗਾ ਕੀ ਇਹਦੇ ਅੰਦਰ ਹੈਗਾ ਕੀ ਹੈਗਾ ਕੀ ਉਹਨਾਂ ਨੂੰ ਡਰ ਲੱਗਦਾ ਸੀ ਕਿ ਇੰਨਾ ਹੈਗਾ ਡੂੰਘਾ ਹੈਗਾ ਤੇ ਕੋਈ ਬੱਚਾ। ਕਿਤੇ ਗਿਰ ਨਾ ਜਾਏ, ਪਰ ਅਸੀਂ ਸੀ ਸ਼ਰਾਰਤੀ ਸਾਨੂੰ ਤਾਂ ਲੱਗਦਾ ਸੀ, ਕਿ, ਇਹਦੇ ਅੰਦਰੋ ਪਤਾ ਨੀ, ਕੀ ਆਜ ਨਿਕਲੇਗਾ ਤੇ, ਸਾਨੂੰ ਈ ਪਤਾ ਚੱਲੇਗਾ ਅਸੀਂ ਸਾਰਿਆਂ ਨੂੰ ਦੱਸੋਂਗੇ ਤੇ, ਝਾਕਨਾ ਵਿੱਚ ਦੱਸ। ਕਿੰਨੇ ਪਾਗਲਾਂ ਵਰਗੇ ਕੰਮ ਕਰਦੇ ਹੁੰਦੇ ਸੀ, ਅਸੀਂ।
ਹੋਰ, ਕੀ ਹੈਗਾ ਬਾਕੀ ਤਾਂ ਦੱਸ। ਕਦੋਂ ਬਣਾਏਗੀ ਪ੍ਰੋਗਰਾਮ?
ਹੈਲੋ!
ਹੈਲੋ! ਹਾਂ, ਹਾਂ ਕਿੱਥੇ ਗਈ ਸੀ, ਤੂ? ਅੱਛਾ! ਅੱਛਾ, ਇੱਕ ਮਿਨਟ ਰੁੱਕ।
ਹ
ਹਾਂ, ''ਮੈਂ ਤੋ ਖੁਦ ਸੋਚਿਆ ਸੀ 'ਮੈਂ ਕਿਹਾ ਕਿੱਥੇ ਗਈ, ਹੁਣ ਠੀਕ? ਕੇ, ਅੱਛਾ। ਮੈਂ, ਕਹਿ ਰਹੀ ਸੀ, ਫਿਰ ਦੱਸ? ਕਦੋਂ ਦਾ ਪ੍ਰੋਗਰਾਮ ਬਣਾਈਏ? ਕਦੋਂ ਹੈਗਾ ਤੇਰੇ ਕੋਲ ਐ ਵੇਲੇ ਸ਼ੁੱਕਰ-ਸ਼ਨੀ, ਐਤਵਾਰ ਦਾ ਠੀਕ ਹੈਗਾ, ਤੈਨੂੰ? ਚੱਲ, ਜੇਗਾ।
ਹਾਂ-ਹਾਂ, ਚਲ! ਇਹੀ ਕਰਲਾਂਗੇ ਸ਼ੁੱਕਰਵਾਰ ਨੂੰ ਸ਼ਾਮ ਮੰਮੀ ਆ ਜਾਂਗੇ ਤੇ, ਸੋਮਵਾਰ ਨੂੰ ਆਪਾਂ ਵਾਪਸ ਚਲੇ ਜਾਵਾਂਗੇ, ਫਿਰ।
ਹਾਂ, ਐਂਵੇ ਠੀਕ।
ਹੋਰ, ਯਾਰ ਹੁਣ ਤੇ, ਆਪਣੇ ਕੰਮਾਂ ਕਾਰਾਂ'ਚ ਇੰਨੇ ਵਿਅਸਤ ਰਹਿਣ ਲੱਗੇ ਨੇ, ਆਪਾ-ਆਪਾ ਇੱਕ-ਦੂਜੇ ਵਾਸਤੇ ਵੀ ਟਾਈਮ ਨੀ ਕੱ
ਸਹੀ ਗੱਲ ਹੈ, ਉਹ ਲੈ। ਮਿਲਨਾ ਛੋੜ, ਫੋਨ ਵੀ ਨਹੀਂ ਹੁੰਦਾ ਏ।
ਹਾਂ। ਅੱਜ ਤੇ ਮੈਨੂੰ ਬੜੀ ਯਾਦ ਆਉਂਦੀ ਪਈ ਸੀ ਤੇਰੀ। ਮੈਂ ਸੋਚਿਆ ''ਮੈਂ ਕਿਹਾ ਚਲ ਉਹਨੂੰ ਫੋਨ ਕਰਾਂ ਤੇ, ਥੋੜੀ ਜਿਹੀ ਯਾਦਾਂ ਨੂੰ ਤਾਜ਼ੇ ਕਰਕੇ, ਮਨ ਨੂੰ ਥੋੜ੍ਹਾ ਜਿਹਾ ਹੌਲਾ ਕਰਾਂ ਅਪਣਾ। ਪਰ ਤੂੰ, ਤਾਂ, ਫਿਰ ''ਮੈਨੂੰ ਇੱਕ ਹੋਰ ਵਧੀਆ ਖੁਸ਼ ਖ਼ਬਰੀ ਦੇਤੀ ਵੀ, ਏ, ਆਪਾਂ ਦੋਵੇਂ ਚੱਲਾਂਗੇ ਇਕੱਠੀਆਂ।
ਹਾਂ, ਹੋਰ, ਅਸੀਂ ਕਰਾਂਗੇ ਤਾਂ, ਹੀ, ਤਾਂ ਦੇਖ ਬੱਚਿਆਂ ਨੂੰ ਵੀ, ਸਿੱਖਣ ਨੂੰ ਮਿਲਦਾ ਹੈਗਾ। ਉਹਨਾਂ ਨੂੰ ਵੀ ਲੱਗੇਗਾ, ਲੈ। ਸਾਡੀ ਮੰਮਾ ਦੀ ਸਹੇਲੀ ਹੇਗੀ ਹੇ। ਤੇ, ਉਹ ਦੇਖੋ, ਕੈਂਵੇ ਕਿੰਨੇ ਮਜ਼ੇ ਕਰਦੇ ਹੈਗੇ ਨੇ, ਉਹਨਾਂ ਨੂੰ ਲੱਗਦਾ ਹੈਗਾ ਸਾਨੂੰ ਤਾਂ, ਬਸ ਗੁੱਸਾ ਹੀ ਕਰਨਾ ਆਉਂਦਾ ਹੈ। ਅਸੀਂ ਤਾਂ, ਕਦੇ ਹੱਸਦੇ-ਖੇਡਦੇ ਸ
ਹ
ਇੰਨੇ ਵੱਡੇ ਸੀ ਅਸੀਂ ਨਾ, ਉਹਨਾਂ ਦਾ ਦਿਮਾਗ ਹੀ ਨਹੀਂ ਜਾਂਦਾ। ਹਾਂ, ਕੀ, ਅਸੀਂ ਤੁਹਾਡੇ ਵਰਗੇ ਹੀ, ਸੀ, ਬਸ। ਹੁਣ, ਵੱਡੇ ਹੋ ਗਏ ਤਾਂ ਤੁਹਾਨੂੰ ਸਮਝਾਣ ਲੱਗ ਗੇ, ਉਹ ਪਹਿਲੇ ਸਾਨੂੰ ਹੀ ਸਾਰੇ ਸਮਝਾਂਦੇ ਸੀ, ਹਰ ਟਾਈਮ ਸਾਡੀਆਂ ਗ਼ਲਤੀਆਂ ਨਿਕਲਦੀਆਂ ਹੁੰਦੀਆਂ। ਅਸੀਂ ਤੇ, ਸਭ ਮਾਰਾ ਕੁੱਟਾ ਤੇ, ਗਾਲਾ ਤੇ, ਸਭ- ਸਭ ਖਾਈਆਂ ਨੇ ਅਸੀ ਵੀ।
ਹਾਂ, ਸਹੀ ਗੱਲ ਐ। ਉਹ ਤੇ, ਆਪਾਂ ਦੱਸ ਨੀ ਸਕਦੇ ਨਾ, ਹਾਂ, ਉਹ ਤੇ ਸਾਨੂੰ ਹੀ ਪਤਾ ਹੈ।
ਮੈਨੂੰ ਸ਼ਰਮ ਆਉਂਦੀ ਹੈਗੀ ਏ, ਪਰ ਸਾਨੂੰ ਤਾਂ ਤਾਂ ਇਹ ਜ਼ਿਆਦਾ ਆਪਣੇ ਤੋਂ, ਸ਼ਰੀਫ ਲੱਗਦੇ ਹੇਗੇ ਨੇ, ਅਸੀਂ ਜ਼ਿਆਦਾ
ਸਹੀ ਗੱਲ ਹੈ। ਆਪਾਂ ਤਾਂ, ਹੁਣ ਦੇ ਬੱਚੇ ਵੇਖੀ ਤੂੰ, ਦੁਪਹਿਰਿਆਂ'ਚ ਬਿਲਕੁਲ ਵੀ ਨੀ ਕਿੱਥੇ ਜਾਂਦੇ। ਜੇ ਆਪਾਂ ਕਹਿਣ ਆਪਾਂ ਨੂੰ ਕਹਿਣ ਦੀ ਲੋੜ ਹੀ ਨੀ ਬੱਚਿਆਂ ਨੂੰ, ਹੁਣ ਤੇ, ਆਪੇ ਨੀ ਨਿਕਲਦੇ ਤੇ, ਅਸੀਂ ਦੁਪਹਿਰਾਂ'ਚ ਧੁੱਪਾਂ'ਚ ਵੀ ਫਿਰਦੇ ਸੀ, ਹਨਾ। ਘਰਦੇ ਲੱਭੀ ਜਾਣ ਅਸੀਂ ਪਤਾ ਨੀ ਕਿੱਥੋਂ ਤੋਂ, ਕਿੱਥੇ ਨਿਕਲ ਜਾਂਦੇ ਸੀ, ਹਨਾ।
ਉਹ ਪਿੰਡ'ਚੋਂ ਕਿਸੇ ਦੇ, ਖਾਰੇ'ਚ ਖਰਗੋਸ਼ ਹੁੰਦੇ ਸੀ। ਤੇ, ਉਹ ਸਾਨੂੰ ਕਿੰਨਾ ਚਾਅ ਹੁੰਦਾ ਸੀ। ਨਿੱਕੇ- ਨਿੱਕੇ ਨੂੰ ਦੇਖਣ ਦਾ।
ਹਾਂ, ਉਹਨਾਂ ਵਾਸਤੇ ਅਸੀਂ ਖੇਤਾਂ'ਚੋਂ ਹਂ। ਘਾਸ ਲੈਕੇ ਆਂਦੇ ਹੁੰਦੇ ਸੀ। ਸੀ ਕੱਖਾ ਉਹਨਾਂ ਨੂੰ, ਪਾਂਦੇ ਸੀ ਹੇਨਾ।
ਤੇ ਇੰਨਾ ਸ਼ੌਕ ਹੁੰਦਾ ਸੀ, ਕਿ ਉਹਨਾਂ ਦੇ ਐਵੇਂ ਨਾ। ਮਿੱਟੀ ਦੇ ਅੰਦਰ ਉਹਨਾਂ ਦਾ ਖਾਰ ਬਣਿਆ ਹੋਇਆ ਸ ਐਂਵੇ। ਝੁੱਕ-ਝੁੱਕ ਕੇ, ਲੇਟ-ਲੇਟ ਕੇ, ਜ਼ਮੀਨ ਤੇ ਦੇਖਦੇ ਹੁੰਦੇ ਸੀ। ਅਪਣੇ ਘਰ ਕਰ ਕੀ ਰਹੇ ਨੇ ਇਹਨਾਂ ਦਾ ਘਰ ਬਣਿਆ ਕਿਵੇਂ ਇਹਨਾਂ ਥੱਲੇ, ਕਿੰਨਾ ਮਜ਼ਾ ਆਉਂਦਾ ਹੁੰਦਾ ਸੀ।
ਤੇ ਆਪਾਂ ਉਹਨਾਂ ਨੂੰ ਫੜਦੇ ਸੀ ਵੇਖੀ ਸੀ ਕਿੰਨੇ ਤੇਜ਼ ਭੱਜਦੇ ਸੀ ਉਹ ਸਾਡੇ ਕੋਲ ਫੜੇ ਵੀ ਨਹੀਂ
ਨਾ ਨਾ ਉਹ ਕਿਤੇ ਹੱਥ ਚ ਆਂਦੇ ਹੁੰਦੇ ਸੀ ਹਾਂ।
ਅਸੀਂ ਵੀ ਆਪਾਂ ਖਰਗੋਸ਼ ਨੂੰ ਫੜ ਲੈਣਾ ਭੱਜ ਭੱਜ ਕੇ ਐਵੇਂ ਸਾਰਾ ਦਿਨ ਨਿਕਲ ਜਾਣਾ। ਤੇ ਹੁਣ ਤੇ ਬਹੁਤ ਫ਼ਰਕ ਏਨਾ ਬੱਚਿਆਂ ਚ ਵੀ ਬਹੁਤ ਫ਼ਰਕ ਏ ਹੁਣ ਤੇ ਹੁਣ ਦੇ ਬੱਚੇ ਕਿੱਥੇ
ਲੈ ਇਹਨਾਂ ਨੂੰ ਦੱਸਾਂਗੇ ਵੀ ਤਾਂ ਇਹ ਕਹਿਣਗੇ ਇਹ, ਇਹ ਕਿਅੜਾ ਪਾਗਲਾਂ ਵਾਲਾ ਕੰਮ ਤੁਸੀਂ ਕਰਦੇ ਹੁੰਦੇ ਸੀ, ਐਵੇਂ ਦਾ ਕੰਮ ਕੌਣ ਕਰਦਾ ਤੁਆਨੂੰ ਜ਼ਿਆਦਾ ਸ਼ੌਕ ਸੀ ਤੁਸੀਂ ਖਰਗੋਸ਼ ਖਰੀਦ ਲੈਂਦੇ ਘਰ ਇਚ ਰੱਖ ਲੈਂਦੇ। ਇਹਨਾਂ ਦਾ ਇਹ ਨੀ ਪਤਾ। ਕਿ ਉਹ ਜਿਹੜੇ ਪ੍ਰਾਕ੍ਰਿਤਿਕ ਉਹਦੇ ਅੰਦਰ ਉਹ ਜਦੋਂ ਰਹਿੰਦੇ ਹੈਗ ਗਨੇ ਉਹਨਾਂ ਦਾ ਪੂਰਾ ਪਰਿਵਾਰ ਹੁੰਦਾ ਹੈਗਾ ਤਾਂ ਉਹਨਾਂ ਨੂੰ ਦੇਖਣਾ। ਤੇ ਉਹਨਾਂ ਨਾਲ ਮਜ਼ੇ ਕਰਨਾ ਕੀ ਹੁੰਦਾ ਏ ਕੱਲੇ ਨੂੰ ਰੱਖ ਕੇ ਬਸ ਖੁਦ ਈ ਉਹਦੇ ਨਾਲ ਲੱਗੇ ਜਾ ਤੇ ਐਵੇਂ। ਦੀਵਾਰਾਂ ਨਾਲ ਗੱਲਾਂ ਕਰੀ ਜਾਓ ਇਹਨਾਂ ਨੂੰ ਕੀ ਪਤਾ ਨਾ।
ਇਕੱਠੇ ਹੋ ਕੇ ਖੇਡਦੇ ਸੀ ਹੁਣ ਕੌਣ ਖੇਡਦਾ ਕੋਈ ਬੱਚਾ ਖੇਡਦਾ ਈ ਨਈ ਖੇਡ ਕੇ ਹੀ ਨਈ ਰਾਜੀ।
ਮੋਬਾਈਲ ਨਾਲ ਉਹ ਹੈਗਾ ਇਹਨਾਂ ਦਾ ਪਰਮ ਮਿੱਤਰ ਅੱਜ ਕੱਲ ਦੇ ਟਾਈਮ ਚ ਉਹ ਉਹ ਹੈਗਾ ਤਾਂ ਫੇਰ ਮਾਂ-ਪਿਓ ਨੀ ਚਾਈਦੇ ਕੋਈ ਮਿੱਤਰ ਦੀ ਜ਼ਰੂਰਤ
ਤਾਂ ਹੀ ਤੇ ਇਹਨਾਂ ਨੂੰ ਧੁੱਪਾਂ ਲੱਗੀਆਂ ਨੇ ਬਾਹਰ ਨਿਕਲ ਚ ਤਾਂ ਹੀ ਇਹ ਧੁੱਪਾਂ ਲੱਗਦੀਆਂ ਨੇ। ਕਿੱਥੇ ਜਾਣਾ ਨੀ, ਕਿਸੇ ਕੋਲ ਬੈਅਣਾ ਨੀ। ਇਹ ਤਾਂ ਸਾਡੇ ਕੋਲ ਨੀ ਚਜ ਨਾਲ ਬਹਿੰਦੇ ਹੁਣ ਤੇ
ਇੰਨਾ ਤਾਂ, ਉੱਲਲਾ ਪਾਲਹੀ ਕਿੰਨਾ ਹੈਗਾ ਆਪਣੇ-ਆਪਣੇ ਕਮਰੇ ਹੈਗੇ ਨੇ, ਤਾਕਿਆ ਐਵੇਂ ਇਹਨਾਂ ਨੇ ਲਾਈਆਂ ਹੁੰਦੀਆ। ਕਿ ਸਾਨੂੰ ਇਹਨਾਂ ਕੋਲ ਪਰਮਿਸ਼ਨ ਲੈ ਕੇ ਅੰਦਰ ਜਾਣਾ ਪੈਂਦਾ ਹੈਗਾ ਕਿ ਗੱਲ ਕਰ ਲਓਗੇ ਦੋ ਮਿੰਟ। ਠੇਗਾ ਤੇ ਐਵੇਂ ਮੂੰਹ ਬਣਾ ਕੇ ਕਰਨਗੇ ਦੱਸੋ ਜਲਦੀ ਖਤਮ ਕਰੋ ਤੁਸੀਂ। ਗਲ ਨਾ ਅ ਅ ਤੇ ਅ ਅਸੀਂ ਤੇ ਸਾ
ਮਰਜ਼ੀ ਪੁੱਛ ਲੋੋ ਇਹਨਾਂ ਨੂੰ ਫੋਨ ਬਾਰੇ।
ਹਾਂ ਬਸ, ਅਸੀਂ ਤਾਂ ਉੱਥੇ ਈ ਆ ਸੋਈ ਈਚ ਅਪਣੀ ਮੰਮੀ ਦੇ ਕੋਲ ਈ ਬੈ ਕੇ ਖਾਣਾ ਖਾ ਲੈਨਾ ਨਾਲ-ਨਾਲ ਮੰਮੀ ਬਣਾਈ ਜਾਣਾ, ਨਾਲ-ਨਾਲ ਖਾਈ ਜਾਣਾ, ਨਾਲ ਗੱਲਾਂ ਕਰਨੀਆਂ, ਮੰਮੀ ਨੇ ਵੀ ਗੱਲਾਂ ਕਰਨੀਆਂ। ਕਦੇ ਡਾਂਟ ਪੈ ਰਈ ਐ ਯਾ ਕਦੀ ਬੀਜੀ ਵਾਜਾ ਮਾਰ ਰਏ ਨੇ, ਕਦੀ ਬਾਊ ਜੀ ਕਏ ਰਏ ਨੇ। ਦਵਾਈ ਦੇ ਦੋ ਇਹ ਮੈਤਾ ਐਵੇਂ ਲੱਗਦਾ ਸੀ ਪਤਾ ਨੀ ਅਸੀਂ ਬੜੇ ਈ ਜਿਆਦਾ ਘਰ ਇਜ ਨਾ ਇੰਪੋਰਟੈਂਟ ਹੈਗਯਾ। ਹਰ ਕੋਈ ਸਾਨੂੰ ਈ ਬੁਲਾਂਦਾ ਰਹਿੰਦਾ।
ਤੇ ਨਾ ਇੱਕ ਹੋਰ ਗੱਲ ਸੀ ਤੂੰ ਇਹ ਗੱਲ ਸੋਚੀ ਐ ਵੀ ਵੇਖ ਅਪ ਅਸ ਹੁਣ ਦੇ ਬਚ ਬੱਚਿਆਂ ਦੇ ਕੰਮ ਕੀ ਐ ਪੈਸੇ ਮੰਗਲੇ ਨੇ ਬਾਰੋਂ ਖਾ ਲੈਂਦੇ ਨੇ। ਆਪਾਂ ਕੀ ਕਰਦੇ ਹੁੰਦੇ ਸੀ ਵੇਖ ਕਦੇ ਕਿਸੇ ਦੇ ਦਰਖਤ ਤੇ ਚੜ੍ਹ ਗਏ ਓਤੋ ਜਾਮਣਾ ਲੈ ਲਈਆਂ ਕਿੱਥੋਂ ਅੰਬ ਲੈ ਲਏ ਕਿੱਥੋਂ ਆਪਾਂ ਕਿਹੜਾ ਫਲ ਤੋੜ ਲਿਆ ਐਵੇਂ ਈ ਖਾ ਲੈਂਦੇ ਸੀ ਕਦੇ ਆਪਾਂ ਨੂੰ ਹੁੰਦਾ ਈ ਨਈ ਸੀ ਵੀ ਅਸੀਂ ਪੈਸੇ ਲੈ ਕੇ ਬਾਹਰੋਂ ਖਾਣਾ ਕੁਛ ਖਾਣਾ, ਹੁਣ ਦੇ ਬੱਚੇ, ਹੁਣ ਦੇ ਬੱਚੇ ਤਾਂ ਕਲੇਸ਼ ਕਰਦੇ ਨੇ ਘਰੇ ਵੀ ਸਾਨੂੰ ਤੇ ਬਾਹਰ ਦਾ ਹੀ ਖਾਣਾ ਬਾਹਰ ਦਾ ਹੀ ਖਾਣਾ, ਫਲ ਫਰੂਟ
ਪਤਾ ਈ ਨਈ ਹੁੰਦਾ ਸੀ, ਇਹ ਹਾਂ ਏਤਾ ਏਸ ਘਰ ਇਹ ਤਾਂ ਸਾਨੂੰ ਪਤਾ ਈ ਨੀ ਹੁੰਦਾ ਸੀ ਸਾਨੂੰ ਲੱਗਦਾ ਸੀ ਜੋ ਕੁੱਝ ਕਰਨਗੇ ਸਾਡੇ ਮਾਂ-ਪਿਓ ਪਿਓ ਈ ਕਰਨਗੇ, ਅਸੀਂ, ਅਸੀਂ ਸਾਨ ਤਾਂ ਪਤਾ ਈ ਨੀ ਸੀ। ਕਿ ਅਸੀਂ ਆਪੇ ਵੀ ਕੁਛ ਐਵੇਂ ਦੇ ਕੰਮ ਕਰ ਸਕਨੇਗੇ ਕਿ ਅਸੀਂ ਪੈਸੇ ਲੈ ਕੇ ਖਰੀਦਦਾਰੀ ਕਰਾਂਗੇ ਯਾ ਐਵੇਂ
ਹਾਂ ਹੁਣ ਬੱਚਿਆਂ ਨੂੰ ਆਪਣੇ ਈ ਸ਼ੌਕ ਨੇ ਕੱਪੜੇ ਲੈਣ ਦਾ ਅਪਣੇ। ਸਾਡੇ ਮਾਂ ਪਿਓ ਜਿਵੇਂ ਦੇ ਕੱਪੜੇ ਲੈ ਕੇ ਆਂਦੇ ਸੀ, ਅਸੀਂ ਉਹ ਈ ਪਾ ਲੈਂਦੇ ਸੀ। ਜੀ ਹਨਾ।
ਤੇ ਸਾਨੂੰ ਤਾਂ ਉਹਦੇ 'ਚ ਹੀ ਨੀ ਖੁਸ਼ੀ ਹੁੰਦੀ ਸੀ ਤੇ ਉਸ ਦਿਨ ਤਾਂ ਐਵੇਂ ਲੱਗਦਾ ਸੀ। ਤੇ ਲੈ ਲੈ ਕੇ ਫਰਾਕ ਘੁੰਮੀ ਜਾਓ ਘੁੰਮੀ ਜਾ ਤੇ ਵਾਰੀ ਵਾਰੀ ਪਾ ਕੇ ਕਦੀ। ਮੰਮੀ ਜੀ ਨੂੰ ਦਿਖਾ ਰਿਹਾ ਕਦੇ ਬਾਊ ਜੀ ਨੂੰ ਦਿਖਾ ਰਿਹਾ ਹਾਂ ਬਸ। ਹਾਂ ਵਿਗਾੜਿਆ।
ਅੱਛਾ ਇੱਕ ਗੱਲ ਹੈਗੀ ਆ ਨਾ ਵੀ ਤੂੰ ਆਪਣਾ ਜਮਾਨਾ ਵੇਖ ਤੇ ਆਪ ਇਹਨਾਂ। ਦਾ ਵੇਖ ਕਿੰਨਾ ਫਰਕ ਲੱਗਦਾ ਹੈ। ਸਾਨੂੰ ਵੀ ਆਪਾਂ ਕਿਵੇਂ ਦੇ ਸੀ ਹੁਣ ਦੇ ਬੱਚੇ? ਕਿਵੇਂ ਦੇ ਨੇ ਹਨਾ।
ਸਹੀ ਗੱਲ ਹੈਗੀ ਹੈ ਬਹੁਤ ਬਹੁਤ ਬਹੁਤ ਬਦਲਾਵ ਹੋ ਗਿਆ ਇੰਨਾ ਕੀ ਨਾ। ਬਸ ਸਮਝ ਵੀ ਨਹੀਂ ਆਉਂਦਾ। ਸਾਨੂੰ ਅਸੀਂ ਤਾਂ ਇਹਨਾਂ ਤੋਂ ਵੀ ਡਰਦੇ ਰਹਿੰਦੇ ਹਾਂ। ਤੇ ਅਸੀਂ ਆਪਣੇ ਮਾਂ ਪਿਓ ਤੋਂ ਵੀ ਡਰਦੇ। ਇਹਨਾਂ ਦਾ ਵੀ ਲੱਗਦਾ ਵਿਚਾਰੇ ਬੁਰੇ ਨਾ ਮੰਨ ਜਾਣ ਸਾਨੂੰ ਅਸੀਂ। ਦੋਨੋ ਤਰਫ ਵਿਚਾਰੇ ਹੀ ਰਹਿ ਗਏ ਨੇ।
ਹਾਂ ਸਹੀ ਗੱਲ ਹੈ ਯਾਰ।
ਸਾਡੇ ਤੋਂ ਨਾਰਾਜ਼ ਨਾ ਹੋ ਜਾਣ ਹੁਣ ਬੱਚਿਆਂ ਤੋਂ ਲੱਗਦਾ ਇਹ ਨਾ ਸਾਡੇ ਤੋਂ ਨਾਰਾਜ਼ ਹੋ ਜਾਣ ਬਸ। ਦੋਨੋ ਤਰਫੋਂ ਹੀ ਅਸੀਂ ਗਏ ਹੈਗੇ ਹਾਂ ਬਸ ਮਾਂ ਪਿਓ ਨੇ ਵੀ ਸਾਡੇ ਤੇ ਰਾਜ ਕਰ ਲਿੱਤਾ ਤੇ ਸਾਡੇ ਬੱਚੇ। ਬੱਚਿਆਂ ਨੇ ਵੀ ਸਾਡੇ ਤੇ ਰਾਜ ਕੀਤਾ ਹੈਗਾ ਦੋਨਾਂ ਤਰਫ਼। ਉਹ ਸਾਡੇ ਵਾਲੀ ਜਨਰੇਸ਼ਨ ਹੈਗੀ ਹਾਂ।
ਆਪਾਂ ਦੋਵੇਂ ਹੁਣ ਇਕੱਠੇ ਜਾਣਾ ਹੈ ਠੀਕ ਹੈ।
ਹਾਂ ਹਾਂ ਹੋਰ ਇਹ ਵਾਲਾ ਇਹ ਵਾਲਾ ਬਣਾ ਲੈਣਾ ਦੇਖ ਇਹਨਾਂ ਨੂੰ। ਤਿਆਰ ਕਰ ਲੈ ਨਾਲ ਬੱਚਿਆਂ ਨੂੰ ਵੀ ਲੈ ਇਸ ਬਹਾਨਿਆਂ। ਹਾਂਜੀ ਹਾਂਜੀ ਤਾਂ ਇਹਨਾਂ ਨੂੰ ਤਾਂ ਲੱਗਦਾ ਹੈਗਾ ਅਸੀਂ ਤਾਂ ਐਡੇ ਹੀ ਵੱਡੇ ਸੀ। ਵੀ ਅਸੀਂ ਨਹੀਂ ਕਦੇ ਨਿੱਕੇ ਬੱਚੇ ਸੀ ਅਸੀਂ ਤਾਂ ਕੁਛ ਕੀਤਾ ਹੀ ਨਹੀਂ ਸਾਨੂੰ ਤਾਂ ਕੁਛ ਹਾਂ।
ਹੁੰਦੀ ਐ।
ਉਸੇ ਬਹਾਨੇ ਥੋੜ੍ਹੀ ਦੇਰ ਇਹਨਾਂ ਦਾ ਮੋਬਾਈਲ ਵੀ ਛੁੱਟੇਗਾ ਇਹਨਾਂ ਨੂੰ ਵੀ
ਗਾਹਾ ਥੋੜ੍ਹੀ ਸ਼ਾਂਤੀ ਪਏਗੀ ਇਹਨਾਂ ਦੇ ਵੀ ਮਨ 'ਚ ਕੀ ਪਤਾ ਥੋੜਾ ਬਹੁਤ ਇਹਨਾਂ ਨੂੰ ਵੀ। ਅਕਲ ਆਵੇ। ਵੀ ਹਾਂ ਕਿਵੇਂ ਦਾ ਬਚਪਨ ਹੁੰਦਾ ਇਹਨਾਂ ਨੇ ਤਾਂ ਆਪਣਾ ਬਚਪਨ ਹੀ ਖ਼ਰਾਬ ਕੀਤਾ ਹੋਇਆ ਫੋਨਾਂ ਦੇ ਮਾਰਿਆਂ ਨੇ।
ਇਨ੍ਹਾਂ ਦੇ ਹਿਸਾਬ ਨਾਲ ਜੇ ਇਹਨਾਂ ਤੋਂ ਪੁੱਛੋ ਨਾ ਬੇਟਾ ਅਮਰੂਦ ਕਿੱਥੋਂ ਆਉਂਦੇ ਨੇ ਇਹ ਕਹਿਣਗੇ ਮੰਡੀ ਤੋਂ।
ਹਾਂ।
ਅਹ ਅਮਰੂਦ ਹੈ ਕਿਵੇਂ ਲੱਗੇ ਹੁੰਦੇ ਨੇ ਕਿਸੇ ਪੇੜ। ਤੇ ਅਸੀਂ ਇਹਨਾਂ ਕੋਲੇ ਤੜਵਾਨੇ ਹੈਗੇ ਨੇ। ਕਿ ਦੇਖੋ ਐਵੇਂ ਲੱਗਦੇ ਨੇ ਅਸੀਂ ਇੱਥੋਂ ਹੀ ਡਾਇਰੈਕਟਲੀ ਤੋੜ ਕੇ ਬਿਲਕਮ ਤਾਜੇ। ਤਾਜ਼ੇ ਐਵੇਂ ਖਾਈਦੇ ਸੀ। ਬਿਨਾਂ ਕਿਸੇ ਦਵਾਈਆਂ ਦੇ। ਤੇ ਖਾਦਾਂ ਦੇ ਐਵੇਂ ਦੀ ਸਾਨੂੰ ਮਿਲਦੀ ਹੁੰਦੀ ਸੀ ਸ਼ੁੱਧ ਹਵਾਵਾਂ ਤੇ ਸ਼ੁੱਧ ਚੀਜ਼ਾਂ ਤੇ। ਪਰ ਸੌਣਾ ਤਾਰਿਆ ਥੱਲੇ ਅੱਜ ਕੱਲ੍ਹ ਤਾਂ ਬਸ ਬੰਦ ਕਮਰਿਆਂ ਚ ਘੁੱਟੋ ਤੇ ਨਾਲ ਏਸੀ।
ਚੱਲ ਯਾਰ ਚੰਗਾ ਫੇਰ ਨਾ ਆਪਾਂ ਫੇਰ ਹੀ ਕਰਾਂਗੇ ਮੈਂ ਤੈਨੂੰ ਫੋਨ ਕਰਦਾਂਗੀ ਤੇ ਫੇਰ ਆਪਾਂ। ਦੋਵੇਂ ਚੱਲਾਂਗੇ ਠੀਕ ਹੈ।
ਹੈਗਾ ਪ੍ਰੋਗਰਾਮ ਰਹਿ ਨਾ ਜਾਏ ਠੀਕ ਹੈ। ਪੱਕਾ ਬਣਾ ਕੇ ਤੇ ਮੈਨੂੰ ਫੋਨ ਕਰੀ ਚਲ ਠੀਕ ਆ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਠੀਕ ਹੈ।